ਹੈਲੋ। ਸਤਿ ਸ੍ਰੀ ਅਕਾਲ। ਬਸ ਵਧੀਆ ਤੁਸੀ ਸੁਣਾ? ਕਿੱਥੇ ਨੀ। ਬਸ ਆਈ ਕੋਈ ਕੰਮ ਕਰਨ ਆਈ ਵੀ ਸੀ। ਤੇ ਕੋਈ ਹਾਂਜੀ। ਹੋਰ ਕੀ ਕਰਦੇ ਨੇ?
ਹੋਰ ਸੁਣਾਓ। ਮੈਂ ਹਾਂ ਪੁੱਛਦੀ ਤੁਸੀਂ ਕੀ ਕਰਦੇ ਤੁਹਾਡੇ ਹਸਬੈਂਡ?
ਮੇਰੇ ਹਸਬੈਂਡ ਜੋਬ ਕਰਦੇ ਨੇ, ਇੰਜੀਨੀਅਰ
ਅੱਛਾ ਚੰਗਾ ਹੈ। ਇੰਜੀਨੀਅਰ ਚ ਹੈਗੇ ਨੇ, ਬੜਾ ਚੰਗਾ ਹੈ। ਅੱਛਾ ਹੋਰ। ਹੋਰ ਸੁਣਾਓ।
ਨੇਈ ਬਸ ਵਧੀਆ ਤੁਸੀਂ ਦੱਸੋ ਕੀ ਕਰ ਰਹੇ?
ਹੋਰ ਬਸ ਵਧੀਆ। ਤੁਸੀਂ ਟਿਊਸ਼ਨ ਪੜ੍ਹਾਉਦੇ ਹੋ ਗੋਲਡਨ ਗੇਟ ਚ, ਤੇ ਫੇਰ ਕੀ ਨਾਮ ਹੈ। ਫੀਸ ਕੀ ਲੈਂਦੇ ਓ।
ਮੈਂ ਵਨ ਪਰਸਨ? ਹਾਂਜੀ। ਵਨ ਪਰਸਨ ਹੋਮ ਟਿਊਸ਼ਨ ਭੈਣਜੀ?
ਹੋਮ ਟਿਊਸ਼ਨ। ਮੈਂ ਹੋਮ ਟਿਊਸ਼ਨ ਤੇ ਲੈਂਦੀ ਹਾਂ ਭੈਣ ਜੀ ਕੀ ਨਾਮ ਏ, ਹੈਲੋ। ਹੈਲੋ। ਮੈਂ ਹੋਮ ਟਿਊਸ਼ਨ ਦੇ ਭੈਣ ਜੀ ਲੈਦੀ ਹਾਂ, ਕਿ ਨਾਮ ਹੈ ਪੱਚੀ ਸੌ। ਟੁਵਟੀ ਫਾਈਵ। ਹੈਲੋ ਹੈਲੋ। ਹੈਲੋ ਭੈਣ ਜੀ।